ਹੈਲੋ।
ਕਿਵੇ ਓ?
ਵਧੀਆ ਜੀ, ਤੁਸੀਂ ਦੱਸੋ?
ਵਧੀਆ ਮੈਂ ਵੀ, ਤੁਸੀਂ ਦੱਸੋ ਕਿਵੇ ਓ?
ਵਧੀਆ ਹੋਰ ਕੀ ਕਰਦੇ ਸੀ?
ਫੈਮਲੀ ਕਿੱਦਾਂ?
ਫੈਮਲੀ ਵਧੀਆ।
ਕੁਝ ਨੀ ਬਸ ਫਰੀ ਸੀ, ਛੁੱਟੀਆਂ ਸੀ।
ਅੱਛਾ, ਹਾਂਜੀ ਹਜੇ ਕੋਲਜ ਤੇ ਯੂਨੀਵਰਸਿਟੀਆਂ ਲੱਗਣੀਆਂ ਅਗਸਤ ਚ। ਉਹਨਾਂ ਟਾਈਮ ਮੈਂ ਵੀ ਮੈਂ ਤਾਂ ਫਰੀ ਹੁੰਦੀ ਆ ਹੁਣ।
ਮੈਂ ਵੀ ਫਰੀ ਹੋਈ ਹੁੰਦੀ ਹਾਂ ਕੋਲਜ ਦੀਆਂ ਛੁੱਟੀਆਂ ਕਰਕੇ ਬਸ।
ਠੀਕ ਹੈ, ਹੋਰ ਕੀ ਕਰਦੇ ਹੁੰਦੇ ਫਿਰ ਅੱਜ ਕੱਲ?
ਕੁਛ ਨਹੀਂ ਬਸ।
ਠੀਕ ਹੈ।
ਹੋਰ ਦੱਸੋ?
ਹੋਰ ਬਸ ਵਧੀਆ ਮੈਂ ਵੀ ਛੁੱਟੀਆਂ ਸੀ ਹੁਣ ਅਹ ਕੱਲ ਹੀ ਸੋਨ ਚੜਿਆ ਏ ਤੇ ਮੈਂ ਮੇਰੀ ਸਿਸਟਰ ਨੇ ਤੇ ਮੈਂ ਅਸੀਂ ਦੋਨਾਂ ਨੇ ਮਹਿੰਦੀ ਲਾਈ ਸੀ। ਤੇ ਚੂੜੀਆਂ ਲੈ ਕੇ ਆਵਾਂਗੇ ਨਵੀਆਂ ਕਿਉਂਕਿ ਸਾਉਣ ਤੱਕ ਚ ਤਾਂ ਇਹ ਆ ਨਾ ਵੀ ਗ੍ਰੀਨ ਚੂੜੀਆਂ ਕਹਿੰਦੀ ਆ ਮਹਿੰਦੀ ਲਾਉਣੀ ਹੁੰਦੀ ਆ ਆਪਣੇ ਪੰਜਾਬ ਦੇ ਰਿਚੁਅਲ ਆ।
ਹਾਂਜੀ ਪੰਜਾਬੀ ਲੁੱਕ
ਹਾਂਜੀ ਤੇ ਹੈ ਤਾਂ ਹੈਗੀਆਂ ਸੀ ਮੇਰੇ ਕੋਲ ਵੈਸੇ ਪਹਿਲਾਂ ਵੀ ਚੂੜੀਆਂ ਪਹਿਲੇ ਪਿਛਲੀ ਵਾਰ ਵੀ ਲਈਆਂ ਸੀ। ਪਰ ਹੁਣ ਮੈਨੂੰ ਇਦਾਂ ਵੀ ਹਰ ਵਾਰ ਨਵੀਆਂ ਲਈਏ ਹੁਣ ਨਵੇਂ ਉਹ ਆਏ ਹੋਣੇ ਡਿਜ਼ਾਇਨ ਤੇ ਨਵੀਂ ਨਵੀਆਂ ਲੈ ਕੇ ਆਵਾਂਗੇ ਮੈਂ ਤੇ ਮੇਰੀ ਸਿਸਟਰ ਨੇ ਜਾਣਾ ਮਾਰਕੀਟ ਅਸੀਂ ਵੱਖਰੀ ਨਵੀਆਂ ਚੂੜੀਆਂ ਖਰੀਦ ਕੇ ਲਿਆਵਾਂਗੇ ਹੁਣ।
ਹਾਂਜੀ ਮੈਂ ਵੀ ਮਹਿੰਦੀ ਲਾਈ ਸੀ। ਚੂੜੀਆਂ ਮੈਂ ਵੀ ਲੇ ਕੇ ਆਉਣੀਆਂ।
ਹਨ ਨਾਲੇ ਹੁਣ ਆ ਗਿੱਧੇ ਸਟ ਗਿੱਧਾ ਸਟਾਰਟ ਹੋ ਜਾਣਾ ਏ ਧੀਆਂ ਲੱਗਿਆ
ਹਾਂਜੀ ਤੀਆਂ ਲੱਗਿਆ ਗਾਣ ਨਹੀਂ ਦੀਆਂ ਹਾਂਜੀ
ਤੁਹਾਡੇ ਵੀ ਪਿੰਡ ਹੀ ਲੱਗਦੀਆਂ ਏ।
ਹਾਂਜੀ ਸਾਡੇ ਵੀ ਬਹੁਤ ਮਜ਼ਾ ਆਉਂਦਾ ਐ।
ਹਾਂਜੀ ਸਾਡੇ ਵੀ ਬਸ ਇੱਕ ਦੋ ਦਿਨਾਂ ਚ ਉਹਨਾਂ ਨੇ ਕਰ ਦੇਣੀ ਆ ਸਟਾਰਟ ਫਿਰ ਅਸੀਂ ਰੋਜ਼ ਸ਼ਾਮ ਨੂੰ ਉੱਥੇ ਤੀਆਂ ਤੇ ਜਾਂਦੇ ਹੁੰਦੇ ਹਾਂ ਨਵੀਆਂ ਨਵੀਆਂ ਬੋਲੀਆਂ ਸਿੱਖ ਕੇ ਤੇ ਨਵੀਆਂ ਨਵੀਆਂ ਬਹੁਤ ਮਜ਼ਾ ਹੁੰਦਾ ਘੱਟ ਤੋਂ ਘੱਟ ਘੰਟਾ ਦੋ ਘੰਟੇ ਗਿੱਧਾ ਗਿੱਦਾ ਪਾ ਕੇ ਫਿਰ ਘਰ ਆਨੇ ਆ। ਫਿਰ ਅਸੀਂ ਸ਼ਾਮ ਨੂੰ ਜਾ ਬਹੁਤ ਮਜ਼ਾ ਆਉਂਦਾ
ਹਾਂਜੀ ਇਹ ਪੰਜਾਬੀ ਦੇ ਕਿਦਾਰ
ਹਾਂਜੀ ਨਾਲੇ ਵਧੀਆ ਨਵੇਂ ਨਵੇਂ ਸੂਟ ਪਾਈ ਜਾਂਦੇ ਆ।
ਹਾਂਜੀ
ਨਹੀਂ ਤਾਂ ਹਾਲੇ ਸੂਟ ਅ ਮੇਰੇ ਤਾਂ ਸਿਉ ਕੇ ਰੱਖੇ ਹੁੰਦੇ ਆ ਵੀਰੇ ਤੁਹਾਡਾ ਟਾਈਮ ਹੀ ਨਹੀਂ ਮਿਲਦਾ ਜਦੋਂ ਫੰਕਸ਼ਨ ਆਉਂਦੇ ਆ ਕੋਈ ਉਦਾਂ ਹੁੰਦਾ ਵੀ ਚਲੋ ਉਦੋਂ ਨਵੇਂ ਨਵੇਂ ਸੂਟ ਪਾਵਗੇ ਜਿਹੜੇ ਲਏ
ਹਾਂਜੀ
ਮੈਂ ਵੀ ਹੁਣ ਦੋ ਤਿੰਨ ਨਵੇਂ ਸੂਟ ਲਏ ਸੀ। ਹੁਣ ਮੈਂ ਚਲੋ ਤੇ ਸਾਉਣ ਆ ਗਿਆ ਤੇ ਹੁਣ ਵਧੀਆ ਗਿੱਧੇ ਚ ਪਾ ਕੇ ਜਾਇਆ ਕਰਾਂਗੇ।
ਹਾਂਜੀ ਗਿੱਧੇ ਚ ਮੈਂ ਵੀ ਜਾਇਆ ਕਰਨਾ ਗਿੱਧੇ ਚ ਬਸ ਹੋ ਜਾਣਾ ਸਟਾਰਟ ਦੋ ਕੁ ਦਿਨ ਹੋਰ ਆ।
ਠੀਕ ਹੈ। ਹੋਰ ਦੱਸੋ।
ਹੋਰ ਬਸ ਵਧੀਆ
ਹੋਰ ਹੋਰ ਨੀ ਕੋਈ ਡਰੈਸ ਤੇ ਤੁਸੀਂ ਉਹ ਕੀਤੀ ਟਰਾਈ
ਹਾਂਜੀ ਕਰ ਦਿੰਦੇ ਆ ਸਰ੍ਹੋਂ ਦਾ ਸਾਗ, ਮੱਕੀ ਦੀਆਂ ਰੋਟੀਆਂ ਨਾਲ ਲੱਸੀ
ਠੀਕ ਐ, ਮੈਂ ਵੀ ਸਾਡੇ ਨਾ ਫੰਕਸ਼ਨ ਸੀਗਾ ਕੋਲਜ ਚ ਓਦੋਂ ਮੈਂ ਨਾ ਇੱਕ ਅ ਆਪਨੀ ਪੂਰੀ ਪੰਜਾਬੀ ਲੁੱਕ ਲਈ ਸੀਗੀ। ਓਦਾਂ ਅਸੀਂ ਚ ਓਨਾਂ ਨੇ ਅਲੱਗ-ਅਲੱਗ ਥੀਮ ਰੱਖੇ ਹੋਏ ਸੀਗੇ ਵੀ ਸਾਰੇਆਂ ਨੇ ਅਲੱਗ-ਅਲੱਗ ਥੀਮ ਚ ਕਿਸੇ ਨੇ ਵੈਸਟਰਨ ਚ ਤਿਆਰ ਹੋਨਾ ਕਿਸੇ ਨੇ ਕਿਵੇਂ ਓਦੋਂ ਵੀ ਸਾਡੇ ਸੌਨ ਦਾ ਫੰਕਸ਼ਨ ਈ ਮਨਾਇਆ ਸੀਗਾ ਕੋਲਜ ਚ। ਤੇ ਓਦੋਂ ਫਿਰ ਮੈਂ ਅ ਓਦਾਂ ਪੰਜਾਬੀ ਲੁੱਕ ਲਈ ਸੀ ਫੁੱਲ ਪੰਜਾਬੀ ਲੁੱਕ ਪੰਜਾਬੀ ਜੁੱਤੀ ਸੀ, ਪੰਜਾਬੀ ਸੂਟ ਪਾਏਆ ਨਾਲ ਪੰਜਾਬੀ ਪਰਾਂਦਾ ਪਾਏਆ, ਚੂੜੀਆਂ ਪਾਈਆਂ ਮੈਂਦੀ ਲਾਈ, ਤੇ ਅਸੀਂ ਪੂਰਾ ਪੰਜਾਬੀ ਟ ਟਚਅਪ ਲੇਆ। ਜਿਵੇਂ ਪੈਲਾਂ ਨੀ ਆਪਾਂ ਚੱਲਦੇ ਹੁੰਦੇ ਸੀ ਆਪਨੇ
ਹਾਂਜੀ-ਹਾਂਜੀ।
ਓ ਵਾਲਾਂ ਤੇ ਲੌਨ ਆਲੇ, ਸੱਗੀ ਫੁੱਲ ਹਾਂ ਸੱਗੀ ਫੁੱਲ ਵੀ ਲੈ ਕੇ ਆਂਦੇ ਸੀਗੇ ਮੈਂ ਓ ਵੀ ਲਗਾਏ ਸੀਗੇ ਤੇ ਆਏਂ ਫਿਰ ਮੈਨੂੰ ਆ ਮੈਨੂੰ ਪਰਾਈਜ਼ ਮਿਲੇਆ ਸੀਗਾ। ਪੂਰੀ ਪੰਜਾਬੀ ਲੁੱਕ ਤੇ।
ਓਕੇ।
ਹਾਂਜੀ। ਓਨਾਂ ਨੇ ਏਦਾਂ ਵੀ ਕਿਆ ਸੀ ਵੀ ਕੋਈ ਆਪਾਂ ਐਕਟੀਵਿਟੀ ਕਰਕੇ ਦਿਖੌਨੀ ਐ ਲੁੱਕ ਜਿ ਜਿੱਦਾਂ ਦੀ ਤਿਆਰ ਕਰਨੀ ਆ। ਓਦਾਂ ਦਾ ਕੁਛ ਵੀ ਕ ਕਰਾਂਗੇ ਫਿਰ ਮੈਂ ਓਥੇ ਅ ਬੋਲੀ ਪਾਈ ਸੀਗੀ ਗਿੱਦਾ ਪਾਏਆ ਸੀਗਾ ਤੇ ਤਾਂ ਕਰਕੇ ਫਿਰ ਮੈਨੂੰ ਪਰਾਈਜ਼ ਮਿਲਿਆ ਸੀਗਾ ਮੈਨੂੰ ਬਹੁ ਖੁਸ਼ੀ ਹੋਈ ਓਦੋਂ।
ਹਾਂਜੀ।
ਤੁਸੀਂ ਨੀ ਕੁਛ ਏਦਾਂ ਦਾ ਫੰਕਸ਼ਨ ਅਟੈਂਡ ਕੀਤਾ।
ਹਾਂਜੀ ਮੈਂ ਕੀਤਾ, ਸਾਡੇ ਵੀ ਕੋਲਜ ਚ ਫੈਸਟੀਵਲ ਸੀ। ਗਿੱਦੇ ਦੇ, ਹੁਨ ਫੇਰ ਕਰਨਗੇ। ਹਾਂਜੀ, ਪੂਰੀ ਪੰਜਾਬੀ ਲੁੱਕ ਸੀਗੀ ਮੇਰੀ।
ਠੀਕ ਐ।
ਹੋਰ ਦੱਸੋ
ਹੋਰ ਬਸ ਵਦੀਆ। ਹੋਰ ਹੁਨ ਵੇਖਦੀ ਆਂ ਨੈਕਸਟ ਹੁਨ ਆਹ ਵਾਲੀ ਈਅਰ ਵੇਖਦੇ ਆਂ, ਵੀ ਮੈਂ ਓ ਕੋਈ ਹੋਰ ਲੁੱਕ ਲੈਨ ਦਾ ਸੋਚ ਰਈ ਸੀ ਕਿਓਂਕਿ ਪਿਛਲੀ ਵਾਰ ਪੰਜਾਬੀ ਲੁੱਕ ਕੀਤੀ ਸੀ। ਮੈਂ ਕਿਆ ਚਲੋ ਐਸ ਵਾਰ ਕੋਈ ਹੋਰ ਲੁੱਕ ਕਰਦੇ ਆਂ ਕਿਸੇ ਹੋਰ ਕਲਚਰ ਨੂੰ ਪਰਮੋਟ ਕਰਾਂਗੇ, ਹੋਰ ਕਿਸੇ ਕਲਚਰ ਦੀ ਲੁੱ ਲੁੱਕ ਲਵਾਂਗੇ ਦੇਖਦੇ ਆਂ, ਤੁਸੀਂ ਦੱਸਦੋ ਕੋਈ ਮੈਂ ਕਿੱਦਾਂ ਦੀ ਲੁੱਕ ਲੈ ਸਕਦੀ ਆਂ, ਜਿਵੇਂ ਕੋਈ ਆਈਡੀਆਜ ਦੇਦੋ। ਹਾਂ, ਏਦਾਂ ਦਾ ਫਿਰ ਡਾਂਨਸ ਵੀ ਆ ਨਾ ਥੋੜਾ ਜਾ ਸਿੱਖਨਾ ਪੈਨਾ ਓ ਵੀ ਫਿਰ ਓ ਕਰਨਾ ਪੈਨਾ, ਕਸ਼ਮੀਰੀ ਲੁੱਕ ਵੀ ਬਹੁ ਸੋਨੀ ਹੁੰਦੀ ਆ।
ਹਾਂਜੀ।
ਦੇਖੀ ਸੀਗੀ ਮੈਂ ਜਦੋਂ ਅਸੀਂ ਇੱਕ ਵਾਰੀ ਘੁੰਮਨ ਗਏ ਸੀ ਨਾ ਅਹ ਓਦਰ ਕਸ਼ਮੀਰ ਵੱਲ, ਓਦੋਂ ਓਥੇ ਹਨਾ ਪੀਕਸ਼ ਕਰਾਈਆਂ ਸੀ ਓਨਾਂ ਦੀ ਲੁੱਕ ਪਾ ਕੇ ਕਸ਼ਮੀਰੀ। ਤੇ ਓਨਾਂ ਤੋਂ ਫੋਟੋਜ਼ ਵਗੈਰਾ ਕਰਵਾਈਆਂ ਸੀਗੀਆਂ। ਚਲੋ ਹਾਂ, ਮੈਨੂੰ ਵਦੀਆ ਆਈਡੀਆ ਮਿਲ ਗਿਆ ਹੁਨ ਮੈਂ ਏਦਾਂ ਈ ਕਰੂੰਗੀ। ਕਸ਼ਮੀਰੀ ਲੁੱਕ ਤਿਆਰ ਕਰੂੰਗੀ।
ਹਾਂਜੀ, ਬੋਤ ਵਦੀਆ ਹੁੰਦੀ ਆ ਕਸ਼ਮੀਰੀ ਲੁੱਕ ਵੀ।
ਹਾਂਜੀ, ਜਾਂ ਰਾਜਸਥਾਨੀ ਵੀ ਕਰ ਸਕ ਸਕਦੇ ਆਂ ਵੈਸੇ ਰਾਜਸਥਾਨੀ ਵੀ ਮੈਨੂੰ ਬਹੁ ਸੋਨੀ ਲੱਗਦੀ ਆ, ਕਿਓਂਕਿ ਓਨਾਂ ਦੀ ਜੇੜੀ ਲ ਏ ਦੀ ਓ ਜਾਦਾ ਈ ਸੋਹਣੀ ਹੁੰਦੀ ਆ।
ਹਾਂਜੀ, ਜਦੋ ਅਸੀਂ ਗਏ ਸੀ, ਉਦੋ ਫੋਟੋਜ਼ ਹੁੰਦੀਆਂ ਸੀਗੀਆਂ। ਰਾਜਸਥਾਨੀ ਲੋਕ ਕਰਦੇ ਨੇ।
ਅਤੇ ਰਾਜਸਥਾਨ
ਹਾਂਜੀ।
ਅੱਛਾ, ਉਦੋਂ ਲਈ ਹੋਣੀ ਤੁਸੀਂ ਵੀ ਲੁੱਕ ਆ?
ਹਾਂਜੀ, ਬਹੁਤ ਸੋਹਣੀ ਸੀ ਲੁੱਕ!
ਹਾਂਜੀ, ਏਹ ਤਾਂ ਹੈ ਜਦੋਂ ਘੁੰਮਣ ਜਾਨੇ ਆ ਉਦੋਂ ਫੇਰ ਆਪਾ ਲੁੱਕ ਉੱਥੋਂ ਦੀ ਲੈ ਕੇ, ਮੈਨੂੰ ਵੀ ਏਦਾਂ ਹੁੰਦਾ, ਫੋਟੋਜ਼ ਵਗੈਰਾ ਤਾਂ ਕਰਾ ਕੇ ਚੱਲੀਏ!
ਹਾਂਜੀ। ਬਹੁਤ ਕੁਛ ਦੇਖਣ ਨੂੰ ਮਿਲਦਾ ਜੀ।
ਹਾਂਜੀ, ਏ ਤਾਂ ਹੈ, ਜਿਵੇਂ ਜਾਨੇ ਜਿੰਨਾ ਆਪਾਂ ਘੁੰਮਦੇ-ਫਿਰਦੇ, ਉਨਾਂ ਈ ਉਹਨਾਂ ਦਾ ਆਪਾਂ ਨੂੰ ਹੋਰ ਕਲਚਰ ਦਾ ਵੀ ਪਤਾ ਲੱਗਦਾ, ਅੱਗੇ ਜੌ ਲੋਕ ਕਲਚਰ ਨਾ ਤਾਂ ਆਪਾਂ ਹੈਗੀ ਆ, ਡੀਟਰ-ਡਾਂਤ ਪਤਾ ਏ ਸਾਰਾ ਕੁਛ ਆਪਾਂ ਨੂੰ! ਨੌਲੇਜ ਆ, ਹੁਣ ਏਦਾਂ ਈ ਬਾਹਰ ਨਿਕਲਦੇ ਆਂ, ਘੁੰਮਦੇ- ਫਿਰਦੇ ਆਂ ਹੋਰ ਕਲ ਚਰ ਦਾ ਪਤਾ ਲੱਗਦਾ, ਉੱਥੋ ਦੀ ਬੋਲੀ-ਭਾਸ਼ਾ ਦਾ ਪਤਾ ਲੱਗਦਾ ਏ।
ਹਾਂਜੀ।
ਹਾਂਜੀ ਇਹ ਤਾਂ ਹੈ। ਹੋਰ ਬੱਸ, ਸਈ ਵਧੀਆ ਜੀ!
ਤੁਸੀਂ ਦੱਸੋ ਕੁਛ?
ਬੱਸ ਸਾਡੇ, ਉੱਥੇ ਕੋਲਜ 'ਚ ਵੀ ਤੀਜ ਫੰਕਸ਼ਨ ਮਨਾਉਣ ਗੇ ਹੁਣ!
ਅੱਛਾ।
ਛੁੱਟੀਆਂ ਤੋਂ ਬਾਅਦ, ਏ ਮੈਂ ਏਦੇ ਚ ਪਾਰਟੀਸਪੇਟ ਕਰੂੰਗੀ।
ਹਾਂਜੀ, ਤੁਸੀਂ ਵੀ ਕੋਈ ਲੁੱਕ ਤਿਆਰ ਕਰਿਓ।
ਹਾਂਜੀ।
ਕੀ ਕਰਨੀ ਏ ਵੈਸੇ ਕੁਛ ਸੋਚਿਆ?
ਹਾਂਜੀ, ਗਿੱਧਾ ਤੇ ਬੋਲੀਆਂ!
ਠੀਕ ਐ। ਫੇਰ ਵੀ, ਤੁਸੀਂ ਬੋਲੀਆਂ ਕਿੱਥੋਂ ਸਿੱਖਦੇ ਓ ਜਾਦਾ? ਨਵੇਂ ਕਿਉਂਕਿ ਪੁਰਾਣੀਆਂ ਤਾਂ ਆਉਂਦੀਆਂ ਈ ਆ, ਪਰ ਮੈਨੂੰ ਏਦਾਂ ਹੁੰਦਾ ਏ ਨਵੀਆਂ ਤੋਂ ਨਵੀਆਂ ਹੋਰ ਸਿ ਖਿਆ ਜਾਣ।
ਮੇਰੇ ਮਦਰ ਤੋਂ ਮਿਲ ਸਕਦੀਆਂ।
ਠੀਕ ਐ। ਹਾਂਜੀ, ਇਹ ਤਾਂ ਹੈ, ਆਪਣੇ ਮਦਰਸ ਵਗੈਰਾ, ਮਦਰ ਨੂੰ, ਦਾਦੀ ਨੂੰ ਪੁਰਾਣੇ ਬਜ਼ੁਰਗਾਂ ਨੂੰ ਜ਼ਿਆਦਾ ਓ ਪਤਾ ਹੁੰਦਾ ਏ! ਜਾਦਾ ਚੀਜ਼ਾਂ ਆਉਂਦੀਆ ਏ, ਮੈਂ ਵੀ ਮੇਰੇ ਵੀ ਦਾਦੀ ਨੇ ਓ ਸਾਨੂੰ ਬੋਲੀਆਂ ਬਹੁਤ ਸਿਖਾਉਂਦੇ ਹੁੰਦੇ ਆ, ਘਰੇ ਜਦੋਂ ਤ ਫ਼ੋਨ ਆ ਜਾਂਦਾ ਬੜੀਆਂ ਓਨਾ ਨੇ ਬੋਲੀਆਂ ਸਿਖਾਉਣੀਆਂ। ਫੇਰ ਅਸੀਂ ਉਹਨਾਂ ਕੋਲੋਂ ਸਿੱਖ ਕੇ ਬੋਲੀਆਂ ਫੇਰ ਗਿੱਧੇ 'ਚ ਪਾ ਕੇ ਆਉਂਣੇ ਹੁੰਣੇ ਆ!
ਹਾਂਜੀ, ਬਹੁਤ ਸੋਹਣੀਆਂ ਲੱਗਦੀਆਂ!
ਹਾਂਜੀ। ਇਹ ਤਾਂ ਹੈ।
ਹੋਰ ਦੱਸੋ?
ਹੋਰ ਬਸ ਵਧੀਆ, ਵੇਖਦੇ ਆ। ਚੱਲੋ ਹੁਣ ਕੱਲ੍ਹ ਪਰਸੋਂ ਤ ਤੁਸੀਂ ਜਾਵਾਂਗੇ, ਗਿੱਧਾ ਚ, ਤੇ ਨਵੀਆਂ- ਨਵੀਆਂ ਬੋਲੀਆਂ ਸਿੱਖਦੇ ਆ।
ਤੁਸੀਂ ਵੀ ਜਾਇਆ ਕਰਨਾ ਬਸ ਦੋ ਕੁ ਦਿਨ ਤੱਕ ਸਟਾਟ ਆ। ਫਿਰ ਅਸੀਂ ਜਾਇਆ ਕਰਾਂਗੇ। ਸ਼ਾਮ ਨੂੰ ਲੱਗਦਾ ਹੁੰਦਾ ਗਿੱਧਾ।
ਅੱਛਾ।
ਹਮ
ਹਾਂਜੀ। ਤੇ ਬਾਅਦ ਚ, ਫੇਰ ਇੱਕ ਦਿਨ ਇਹ ਬਹੁਤ ਹੀ ਜ਼ਿਆਦਾ ਮਤਲਬ ਸਾਰੇ ਪਿੰਡ ਨੂੰ ਉੱਦਣ ਸੱਦ ਦੇ ਆ। ਬਹੁਤ ਹੀ ਵਧੀਆ ਉੱਦਣ ਫੋਲ ਬਹੁਤ ਵੱਡਾ ਪ੍ਰੋਗਰਾਮ ਕਰਦੇ ਆ। ਇੱਦਾ ਮਨਾਉਂਦੇ ਆ। ਫਿਰ ਉੱਦਣ ਨਾ, ਅਸੀਂ ਨਾਲ ਆਬਦੇ ਵੱਡਿਆਂ ਨੂੰ ਵੀ ਲੈ ਜਾਂ। ਹੁੰਣੇ ਆ। ਦਾਦੀ ਹੁਣਾ ਨੂੰ ਨਾਲ ਮੰਮੀ ਹੁਣਾ ਨੂੰ
ਓਕੇ।
ਹਾਂਜੀ।
ਬਹੁਤ ਇੱਥੇ ਖਾਣ ਨੂੰ ਵੀ ਦਿੰਦਾ। ਕੁਛ ਨਾ ਕੁਛ ਤੇ ਕਿੱਦਾਂ
ਹਾਂਜੀ।
ਹੋਰ ਦੱਸੋ।
ਹਾਂਜੀ।
ਹੋਰ ਦੱਸੋ ਮੈਂ ਕਿਹਾ।
ਹੋਰ ਬਸ ਠੀਕ, ਵਧੀਆ। ਠੀਕ- ਠਾਕ ਬਸ ਹੋਰ। ਤੁਸੀਂ ਦੱਸੋ ਕੁਛ
ਬਸ ਓਕੇ।
ਤੁਸੀਂ ਨੀ ਕੁਛ ਕਰਦੇ ਘਰੇ, ਮੈਂ ਨਾ ਵੈਸੇ ਹੁਣ ਕੋਸ਼ਿਸ਼। ਸ਼ੁਰੂ ਕੀਤਾ ਸੀਗਾ। ਘਰੇ ਹਨਾ। ਛੁੱਟੀਆਂ ਸੀਗੀਆਂ। ਤੇ ਫਿਰ ਮੈਨੂੰ ਏਦਾਂ ਸੀ। ਵੀ ਘਰੇ ਹਨਾ ਵੇਲੇ ਰਹਿਣਾ ਗਾ ਬੋਰ ਹੋ ਜਾਂਗੇ। ਫਿਰ ਮੈਂ ਹਨਾ। ਮੇਰੇ ਚਾਚੀ ਨੇ, ਤੇ ਉਹਨਾਂ ਨੂੰ ਕਾਫ਼ੀ ਮਤਲਬ ਪੁਰਾਣੇ ਕਲਚਰ ਦੀਆਂ ਫੁਲਕਾਰੀਆਂ ਕੱਢਣੀਆਂ ਹੁੰਦੀਆਂ ਐ। ਕਢਾਈ ਕਰਨੀ ਆਉਂਦੀ। ਫਿਰ ਮੈਂ ਨਾਨੀ ਉਹਨਾਂ ਤੋਂ ਇਹ ਸਿੱਖ ਸਿੱਖੀ ਸੀਗੀ ਇਸ ਵਾਰ ਮੈਂ ਕਿਹਾ ਛੁੱਟੀਆਂ ਚ, ਕੋਈ ਤਾਂ ਫਿਰ ਕਰ ਲਾਹੀਏ ਕੁਛ ਤਾਂ ਨਵਾਂ ਸਿੱਖੀਏ। ਜਿਵੇਂ ਸੂਟਾਂ ਤੇ ਉਹ, ਕੜਾਈ ਕਰਦੇ ਆ। ਜਾਂ ਫੁਲਕਾਰੀ ਕੱਡਦੇ ਆ। ਇਹ ਸਾਰੀਆਂ ਚੀਜ਼ਾਂ ਸਿੱਖੀਆਂ। ਇਸ ਵਾਰ ਮੈਂ, ਤੁਸੀਂ ਵੀ ਤਾਂ, ਜੇ ਕੋਈ ਸੂਟ ਸਟਿਚ, ਸੂਟ ਤੇ ਕਢਾਈ ਕਰਾਉਣੀ ਜਾਂ ਫੁਲਕਾਰੀ ਬਣਵਾਉਣੀ ਹੋਏ ਤਾਂ ਦਸੋ। ਚ ਮੈਂ ਥੋਨੂੰ ਜ਼ਰੂਰ ਬਣਵਾ ਕੇ, ਬਣਾ ਕੇ ਦੇਵਾਂਗੀ।
ਹਾਂਜੀ, ਕੋਲਨੀ ਜੂਰਰ ਦੱਸੋ ਮੈਂ,
ਠੀਕ ਐ, ਚਲੋ ਠੀਕ ਐ।
ਚਲੋ ਠੀਕ ਹੈ।
ਓਕੇ ਜੀ।
ਓਕੇ ਜੀ।